ਹੈਲੋ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ
ਹਾਂਜੀ ਠੀਕ ਆ ਤੁਸੀਂ ਸੁਣਾ ਠੀਕ ਆ। ਅਜ ਕਿਸ ਤਰ੍ਹਾਂ ਯਾਦ ਕਰ ਲਿਆ ਇਨੇ
ਮੈਂ ਨਾ ਸੋਚਦੀ ਪੀ ਸੀ ਕਿ ਵੜੀਆਂ ਬਣਾਈਏ ਤੇ ਕੱਲ ਤੇ ਮੈਂ ਕਿਹਾ ਇੱਕ ਵਾਰ ਉਹ ਭੈਣ ਜੀ ਨਾਲ ਪਤਾ ਲੱਗਿਆ ਸੀ ਵੀ ਤੁਸੀ ਵੜਿਆ ਬੜੀ ਵਧੀਆ ਬਣਾਉਂਦੇ ਹੋ ਦਾਲ ਆਲੀਆਂ। ਉਹ ਰਾਤੀ ਸ਼ਾਇਦ ਪਿਉਣੀਆਂ ਹੁੰਂਦੀਆਂ ਤਾਂ ਹੀ ਮੈਂ ਇਸ ਟਾਈਮ ਫੋਨ ਕੀਤਾ ਮੈਂ ਦਾਲਾਂ ਦੁਲਾਂ ਕਿਸ ਤਰਾਂ ਭਉਣੀਆਂ ਨੇ
ਅੱਛਾ। ਤੇ ਤੁਸੀਂ ਹੁਣ ਦਾਲ ਕਿ ਪਿਓਨੀ ਹੈ।
ਦਾਲ ਦੂਲ ਕਿਹੜੀ-ਕਿਹੜੀ ਪਿਆਉਣੀ ਹੈ ਕਿੰਨੀ-ਕਿੰਨੀ ਪਿਆਉਣੀ ਹੈ ਮੈਂ ਕਿਹਾ ਪੁੱਛ ਲਾਂ ਭੈਣ ਜੀ ਕੋਲ ਫੇਰ ਹੁਨ ਪਿਉ ਦਾਂਗੀ ਨਾਲ
ਅੱਛਾ-ਅੱਛਾ ਪਤਾ ਕੀ ਕਰੋ ਤੁਸੀ ਪਹਿਲੇ ਛੋਲਿਆਂ ਦੀ ਦਾਲ ਲਓ ਨਾ ਕੋਲੇ ਤੇ ਹਾਂ ਹਾਂ ਕੋਲ ਹੀ ਨੇ ਨਾ ਤੁਹਾਡੇ ਦਾਲਾਂ ਸਾਰੀਆਂ ਬਸ ਉਹ ਪਾਈ ਰੱਖ ਅੱਛਾ ਇੱਕ ਕੋੌਲੀ ਛੋਲਿਆਂ ਦਾਲ ਲਈ ਅੱਧੀ ਅੱਧੀ ਕੋਲੀ ਤੁਸੀਂ ਸਾਰੀ ਪਾ ਲੈ ਦੀ ਮੂੰਗੀ ਧੋਤੀ ਮੂੰਗੀ ਮਸਰਾਂ ਦੀ ਧੋਤੇ ਮਾਂ ੜਦ ਦੇ ਜਿਹੜੇ ਹੁੰਦੇ ਨੇ ਤੇ ਮੋਠ ਜਿਹਾ ਉਹ ਪਾ ਲੋੋ ਜ ਨਹੀਂ ਹੈ ਕੋਈ ਗੱਲ ਨੀ ਸੋਇਆਬੀਨ ਦੀ ਦਾਲ ਹੈ ਤੇ ਪ ਲਓ ਨਹੀਂ ਹੈ ਤੇ ਤਾਂ ਵੀ ਕੋਈ ਗੱਲ ਨਹੀਂ ਹਾਂ ਬਸ ਫਿਰ ਬਸ ਫਿਰ
ਅੱਛਾ ਤੇ ਉਹਦਾ ਇਹਨਾ ਨੂੰ ਠੀਕ ਆ ਠੀਕ
ਨਾ ਤੇ ਉਹਨੇ ਨੂੰ ਸਵੇਰੇ ਬੜੇ ਅੱਛੇ ਪਾਣੀ ਨਾਲ ਧੋ ਕੇ ਨਾ ਚਾਰ ਪੰਜ ਪਾਣੀ ਤੇ ਤੁਸੀਂ ਬਿਲਕੁਲ ਜਿਸ ਤਰ੍ਹਾਂ ਪੀਣ ਵਾਲਾ ਪਾਣੀ ਹੁੰਦਾ ਨਾ ਸਾਡਾ ਬਸ ਤੁਸੀਂ ਇਸ ਤਰ੍ਹਾਂ ਪਾਣੀ ਦਾ ਨਿਕ ਬ ਤ ਉਹ ਤੋਂ ਕੇ ਧੋ ਧੋ ਕੇ ਝੱਗ ਨਿਕਲ ਜਾਏ ਹੱਥ ਮਲ ਮਲ ਮਲ ਹਾਂ ਫੇਰ ਇਹਨੂੰ ਧੋ ਧਾ ਕੇ ਤੁਸੀਂ ਮਿਕਸੀ ਚ ਗ੍ਰੈਂਡ ਕਰਨ ਵਾਸਤੇ ਥੋੜ੍ਹੀ ਥੋੜ੍ਹੀ ਦਾਲ ਪਾਣੀ ਹੈ ਨਾਲ ਸਪੈਚਲਾ ਰੱਖ ਣਾ ਨਾ ਉਹਨੂੰ ਉਤਾਰਨ ਵਾਸਤੇ ਦਾਲ ਫੈਸਲਾ ਨਾਲ ਰੱਖ ਹੋਵੇ ਨਾ ਦਾਲ ਨਾਲ ਨਾਲ ਉਪਰੇਗੀ ਤੇ ਤਾਂ ਨਾਲ ਨਾਲ ਹੋਏਗੀ ਪਾਣੀ ਨੀ ਨਾ ਪਾਈਦਾ ਇਹਦੇ ਵਿੱਚ ਹਮ ਪਾਣੀ ਦੋ ਚਮਚ ਤਿੰਨ ਚਮਚ ਪਾ ਸਕਦੇ ਹੋ ਇਸ ਤੋਂ ਜ਼ਿਆਦਾ ਨਹੀਂੀ
ਅੱਾ ਅੱਛਾ ਮੈਂ ਸੁੱਕੀ ਸੁੱਕੀ ਉਹ ਬਣਾਉਣੀ ਵੀ ਇਸ ਲਈ ਹਮ ਤੇ ਹੋਰ ਕੀ ਕੀ ਪਏਗਾ ਇਹਦੇ
ਇਹਦੇ ਚ ਬਾਅਦ ਚ ਪਏਗਾ ਨਾ ਪਹਿਲੇ ਨੂੰੂੰ ਗ੍ਰੈਂਡ ਕਰਕੇ ਟਾਈਮ ਲੱਗੇਗਾ ਥੋੜਾ ਕਿਉਂਕਿ ਥੋੜੀ ਥੋੜ੍ਹੀ ਜਿ ਪਾਣੀ ਗ੍ਰੈਂਡ ਕਰਦੇ ਹ ਟਾਈਮ ਲੱਗਦਾ ਹਾਂ ਫਿਰ ਉਹਨੂੰ ਤੁਸੀਂ ਉਤਾਰਦੇ ਰਹੋਗੇ ਨਾ ਨ ਸਾਈਡਾਂ ਤੋਂ ਫੇਰ ਪੀਿਸੋ ਗ ਫੇਰ ਉਤਾਰੂਗੇ ਹਾਂਜੀ ਹਾਂਜੀ ਫੇਰ ਉਸ ਤੋਂ ਬਾਅਦ ਤੁਸੀਂ ਇਹਨੂੰ ਵੱਡੇ ਖੁੱਲੇ ਪਾਂਡੇ ਕੱਢਣੀ ਦਾ ਫੇਰ ਇਹਨੂੰ ਚੰਗੇ ਤਰ੍ਹਾਂ ਹੱਥ ਮਾਰਨਾ ਹੈ ਦਸ ਮਿੰਟ ਜਿੰਨੀ ਦੇ ਡਬਲ ਨਾ ਹੋ ਜਾੇ ਪੱਲੇ ਬਣਾਮ ਦਿਓ
ਹਾਂ ਪੱਲੇ ਬਣਾਈ ਦੇਣ।
ਤੁਹਾਡੇ ਕੋਲ ਪੁੱਛਾਂਗੀ ਰਸ ਪੀ ਮੈਨੂੰ ਪਤਾ ਨੀ ਹੈ ਬਸ ਭੱਲਿਆ ਅਕਨ ਇਹਨੂੰ ਉਹ ਕਰਨੇ ਆ।
ਅੱਛਾ-ਅੱਛਾ
ਬਸ ਤੇ ਉਹ ਪੱਲਿਆਂ ਅਕਨ ਕਰਕੇ ਬਸ ਫੇਰ ਤੁਸੀਂ ਜਿੰਨੇ ਮਸਾ ਸਾਲੇ ਹੋ ਸਕਦੇ ਨੇ ਜ਼ਿਆਦਾ ਤੋਂ ਜ਼ਿਆਦਾ ਪਾਣਾ।
ਅੱਛਾ
ਜਿੰਨੇ ਵੀ ਮਸਾਲੇ ਹੈਗੇ ਨੇ ਮੋ ਟੀ ਇਲਾਇਚੀ, ਨਿੱਕੀ ਇਲਾਇਚੀ, ਦਾਲ ਜਿੰਨੇ ਧਨੀਆ ਹਰ ਚੀਜ਼ ਕਾਲੀ ਮਿਰ ਛਾ ਦਰਦੜ ਕਰਕੇ ਪਾਨੇ। ਹਾਂ ਅੱਧੇ-ਅੱਧੇ ਕਾਰ ਤੇ ਇਹ ਨੀ ਪੂਰੇ ਮਸਾਲੇ ਪੀਸ ਲੈ।
ਅੱਛਾ ਤੇ ਫੇਰ ਇਹ ਮਸਾਲਿਆ ਨੂੰ ਪੀਸ ਫੇਰ ਉਹਦੇ ਵਿੱਚ ਪਹ
ਪੀਸਨ ਨੀ ਨਾ ਦਦੜ ਹਾਂ ਦਦੜੇ ਕਰਕੇ। ਬਸ ਫਿਰ ਉਹ ਵਿੱਚ ਸਮਝੋ ਪਾ ਤੇ ਅਸੀਂ ਫਿਰ ਉਨੂੰ ਚੰਗੀ ਤਰ੍ਹਾਂ ਮਿਕਸ ਕਰਨਾ, ਪੂਰੀ ਦਾਲ ਇਚ ਹਾਂ।
ਚੰਗੀ ਤਰ੍ਹਾਂ ਹ
ਨਾ-ਨਾ ਫੈਂਟਨਾ ਨਹੀਂ ਹੈ ਰਲਾ
ਆਹੋ ਜਿਵੇਂ ਹੱਥ ਨਾਲ। ਹਾਂ ਬਈ ਮਿਕਸ ਕਰਨਾ ਬਹੁਤ ਚੰਗੀ ਤਰ੍ਹਾਂ।
ਹਾਂ-ਹਾਂ, ਹਾਂ ਬਸ ਹੋਰ ਕੀ ਹਾਂ। ਮਿਕਸ ਕਰ ਲਿਆ ਤੇ ਤੁਸੀਂ ਬਸ ਫੇਰ ਉਹਨੂੰ ਇੱਕ ਲੈਣੇ ਮੋਮ ਜਾਮਾ ਵੱਡਾ ਜਿਹਾ ਹਾਂ ਕੋਈ ਤੇਲ ਮਿਲਾਨ ਕੁਛ ਨ ਇਸ ਤ ਵਾਸਤੇ ਤੇ ਪਾਈ ਜਾਓ ਤੁਸੀਂ ਥੋੜੀ ਥੋੜੀ -ਥੋੜੀ, ਥੋੜੀ ਹੂੰ ਥੋੜੀ- ਥੋੜ੍ਹੀ ਜਿੰਨੀ ਪਤਲੀ ਹੋਣਗੀਆਂ ਓਨੀ ਜਲਦੀ ਸੁੱਕਣਗੀਆਂ ਇੱਕ ਦਿਨ ਲੱਗਦਾ ਸੁਕਦਿਆਂ ਬਸ ਦੂਜੇ ਦਿਨ ਪਰਤਾ ਕੇ ਪਾਸਾ ਤੇ ਫਿਰ ਦੂਜੇ ਦਿਨ ਪਾ ਦਿਓ। ਬਸ ਦੋ ਦਿਨ ਲੱਗਣਗੇ ਹਾਂ ਤੀਸਰੀ ਦਿਨ ਦਿੰਦੇ ਨੇ ਹਾਂ ਤੀਸਰੇ ਦਿਨ ਦੀ ਵਾਰੀ ਨਹੀ ਆਉਂਦੀ ਹਾਂ, ਹਾਂ। ਰਾਤ ਨੂੰ ਪੱਖੇ ਥੱਲੇ ਪਾ ਦੋ ਤੇ ਦਿਨੇ ਧੁੱਪੇ
ਹਮ ਓਹੀ ਆ ਬਣਾਵਾਂਗੇ ਚਲੋ, ਫੇਰ ਬਹੁਤ ਮਨ ਮਨ ਕਰ ਦਸ। ਮੈਂ ਕਿਹਾ ਚਲ ਘਰ ਹੀ ਬੁਲਾਈਏ ਹਾਂ, ਛੁੱਟੀਆਂ ਪਹਿ ਗਈਆਂ ਬੱਚਿਆਂ ਨੂੰ
ਅੱਛਾ! ਅੱਛਾ! ਹੋਰ ਸਭ ਠੀਕ ਠਾਕ'।
ਹਾਂਜੀ ਹਾਂਜੀ ਸਭ ਵਧੀਆ, ਅਸੀਂ ਬਣਾਇਆ ਸੀ, ਅੱਜ ਫੇਰ ਪਨੀਰ ਬਣਾਇਆ ਸੀ। ਹਾਂਜੀ, ਹਾਂਜੀ, ਸ਼ਾਹੀ ਪਨੀਰ ਬਣਾਇਆ ਸੀ, ਹਾਂਜੀ- ਹਾਂਜੀ। ਸ਼ਾਹੀ ਪਨੀਰ ਅਸੀਂ ਬਣਾ ਖਾਂਦੇ ਹਾਂ ਪਹਿਲੇ ਮਸਾਲੇ ਨੂੰ ਵੀ ਸਲੋਚਨਗੀ ਤਰ੍ਹਾਂ ਅਦਰਕ, ਲਸਣ, ਤੇ ਤੇ ਪਿਆਜ। ਚੰਗੇ ਸਾਰੇ ਪਿਆਜ ਪਾ ਲੈਦੇ ਆ ਐਵੇਂ। ਮੈਂ ਇਹਦੇ ਵੇਚੀ ਹਰੀ ਮਿਰਚ ਪਾ
ਅੱਛਾ!
ਤੇ ਉਹਨੂੰ ਚੰਗੀ ਤਰ੍ਹਾਂ ਗ੍ਰਾਇੰਡ ਕਰਲੋ। ਵਿੱਚ ਦੋ ਤਿੰਨ ਕਾਜੂ ਪਾ ਲਓ ਦਸ ਦਾਣੇ ਮੈਂ ਪਾਏ ਨੇ ਕਾਜੂ ਦੇ ਨਾਲ ਵਿੱਚ ਕਾਜੂ ਥੋੜਾ ਨਾ ਉਹਦੇ ਨਾਲ ਮਸਾਲਾ ਹੋ ਜਾਂਦਾ ਹੈ ਅ ਗ੍ਰੇਵੀ ਵਧੀਆ ਬਣਦੀ ਉਹਦੇ ਨਾਲ ਟਾਈਟ
ਨਹੀਂ ਨਹੀਂ ਬਈ ਸਾਰੇ ਸਮਝ ਨਹੀਂ ਆਏ ਸ਼ੁਰੂ ਤੋਂ ਦੱਸ,
ਸ਼ੁਰੂ ਤੋਂ ਪਿਆਜ਼ ਲੈ ਲੋ ਤਿੰਨ ਚਾਰ ਪਿਆਜ, ਤੇ ਛੋਟਾ ਜਿਹਾ ਅਦਰਕ ਦਾ ਟੋਟਾ ਲੈ ਲਓ ਗਰਮੀ ਹੈ ਨਾ ਤੇ ਲਸਣ ਲੈਲੋ ਲਸਣ ਤਾਂ ਨੀ ਖ਼ਰਾਬ ਕਰਦਾ ਲਸਣ ਅਸੀਂ ਜ਼ਿਆਦਾ ਯੂਜ ਕਰਨੇ ਆ, ਸਾਨੂੰ ਹਾਰੀ ਮਿਰ
ਲਸਣ ਤੇ ਅਸੀਂ ਵੀ ਬਹੁਤ ਖਾਂਦੇ ਹਾਂ-ਹਾਂ ਅਜੇ ਅਦਰਕ ਅਸੀਂ ਘੱਟ ਕੇ ਕਰਾਂਗੇ ਤੇ ਲਸਣ ਜ਼ਿਆਦਾ ਹਾਂ।
ਅਸੀਂ ਲਸਣ ਜ਼ਿਆਦਾ ਵ ਤੇ ਬਸ, ਫੇਰ ਇਹਦਾ ਪੀਸ ਲੈ ਲਓ ਕਾਜੂ ਦੇ ਜੇ ਟੁ ਟੋ ਹਾਂ ਮੈਂ ਤਾਂ ਇਕੱਠਾ ਹੀ ਸਭ ਕੁਝ ਉਹਨੂੰ ਗ੍ਰੇਡ ਕਰ ਦਿੰਦੀ ਹਾਂ ਨਹੀਂ ਟਮਾਟਰ ਅਲੱਗ ਟਮਾਟਰ ਅਲੱਗ ਤਿੰਨ ਚਾਰ ਟਮਾਟਰ ਅਲੱਗ ਕਰੇ ਗ੍ਰਾਇੰਡ ਪਹਿਲੇ ਇਹ ਮਸਾਲਾ ਘੱਟ ਗ੍ਰਾਇੰਡ ਕਰਕੇ ਕੱਢ ਲਓ। ਫਿਰ ਦੂਸਰਾ ਮਸਾਲਾ ਟਮਾਟਰ ਤਿੰਨ ਚਾਰ ਟਮਾਟਰ ਪੀਸ ਕਰ ਪੀਸ ਲਓ ਮਿਕਸੀ ਚ ਗ੍ਰੈਂਡ ਕਰ ਲਓ।
ਅੱਛਾ-ਅੱਛਾ,
ਬਸ ਫੇਰ ਥੋੜੇ ਜਿਹੇ ਤੇਲ ਚ ਉਹ ਭੁੰਨ ਲੋਓ, ਚੰਗੀ ਤਰ੍ਹਾਂ ਉਹ ਮਸਾਲਾ ਜਿਹੜਾ ਬਣਾਇਆ। ਸੀ, ਪਿਆਜ ਵਾਲਾ ਪਹਿਲੇ
ਅੱਛਾ-ਅੱਛਾ,
ਤੇ ਵਿੱਚ ਫਿਰ ਨਾਲ ਹੀ ਹਟ ਨੂੰ ਪੁੰਜੇਗਾ ਤੇ ਫੇਰ ਟਮਾਟਰ ਪਾ ਲੋ। ਥੋੜ੍ਹੀ ਜੀ ਵਿੱਚ ਚੀਨੀ ਪਾ ਦੇਣੀ ਆ। ਅੱਧ ਚਮਚ ਮੈਂ ਤੇ ਹੋਰ ਨਮਕ ਤੇ ਕਾਲੀ ਮਿਰਚ
ਤੇ ਉਹ ਫੇਰ ਮਿੱਠਾ ਨੀ ਲੱਗਦਾ।
ਨਹੀਂ-ਨਹੀਂ ਅੱਧਾ-ਅੱਧਾ ਚਮਚ ਪਾ ਦਿੰਨੀ ਹਾਂ ਕਿਉਂਕਿ ਉਹ ਸ਼ਾਹੀ ਪਨੀਰ ਹੈ ਨਾ ਥੋੜਾ ਮਿੱਠਾ-ਮਿੱਠਾ ਹੁੰਦਾ ਉਹ ਹਾਂਜੀ-ਹਾਂਜੀ ਤੇ ਵਿੱਚ ਕਰੀਮ ਪਾ ਲੈਂਦੇ ਹਾਂ। ਕਰੀਮ ਨੀ ਤੇ ਅਸੀ ਘਰ ਦੀ ਜ਼ਿਆਦਾ ਲਾਈ ਯੂਜ਼
ਅੱਛਾ-ਅੱਛਾ ਹਾਂ ਹੋਰ ਵਧੀਆ ਚੀਜ਼ ਆ।
ਬਹੁਤ ਵਧੀਆ,
ਹੂੰ, ਕਰਾਂਗੇ ਮੈਂ ਜਦੋਂ ਬਣਾਣਾ ਹੈਗਾ ਨਾ ਤੇ ਮੈਂ ਫੇਰ ਪੁੱਛਾਂਗੇ। ਆਹ ਹੁਣ ਤੇ ਮੈਂ ਅਸੀ ਖਾ ਬੈਠੇ ਆ ਡਿਨਰ ਤੇ ਹੁਣ ਤੇ ਅਸੀਂ ਹਾਂ ਫੇਰ ਮੈਂ ਦਿਨੇ ਅਗਰ ਕੀਤਾ ਨਾ ਤੁਹਾਨੂੰ ਫੋਨ ਬਣਾਉਣ ਵਾਸ
ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਕਿਉਂ ਨਹੀਂ ਤੁਹਾਡਾ ਹਨਾ ਚੁੱਕਿਆ ਅਸੀ
ਫਿਰ ਵੀ ਚਲੋ ਹੁੰਦਾ ਨਾ ਬੰਦਾਦਾ
ਹਾਂ ਕਈ ਵਾਰ ਬੀਜ ਜਜੀ ਨਹੀਂ ਇਸ ਤਰ੍ਹਾਂ ਥੋੜ੍ਹੀ ਹੁੰਦਾ ਐਵੇਂ ਨੀ ਹੁੰਦਾ ਗੱਲ ਤਾਂ ਵੇਖੋ ਕੋਈ ਪਿਆਰ ਮੱਲ ਕਰਦਾ ਫੋਨ ਤਾਂ ਹੀ
ਹਾਂ ਹੋਰ ਸਾਲਾਂ ਬਾਅਦ ਕਿਧਰੇ ਗੱਲ ਕਰਨੀ ਹੁੰਦੀ ਹੁਣ ਕਿੰਨੇ ਸਾਲਾਂ ਬਾਅਦ ਤੁਸੀਂ ਯਾਦ ਕੀਤਾ ਫਿਰ ਮੈਂਨ ਵੀ ਹੁਣ ਤੇ ਆਉਣ ਆ ਗਿਆ
ਹਾਂਜੀ
ਆ ਚਲੋ ਤੇ ਫੇਰ ਉਹ ਬਾਅਦ ਵਿੱਚ ਪਨੀਰ ਨੂੰ ਵੇਚ ਪਾ ਕੇ ਤੁਸੀਂ ਪੂਰਾ ਦੱਸਦੇ ਹਾਂ
ਹਾਂ ਵੇਖੋ ਨਾ ਪੂਰਾ ਮਿਕਸੀ ਉਹ ਕਹਿੰਦਾ ਹੋ ਗਿਆ ਮਸਾਲਾ ਪੂਰਾ ਗ੍ਰੇਵੀ ਤਿਆਰ ਹੋ ਗਈ ਵਿੱਚ ਮਲਾਈ ਪਾ ਲਈ ਅਸੀਂ ਚੰਗੀ ਤਰ੍ਹਾਂ ਫੈਂਟ ਕੇ ਨਾ ਮਲਾਈ ਪਾ ਲਈ ਅੱਧੀ ਕੋਲੀ ਮਲਾਈ ਜ਼ਿਆਦਾ ਪਾਣੀ ਹੈ ਕਿਉਂਕਿ ਤਾਂ ਹੀ ਟੇਸਟ ਆਉਂਦਾ ਨਾ ਹਾਂਜੀ ਤੇ ਵਿੱਚ ਫੇਿਰ ਪਨੀਰ ਦੇ ਮੋਟੇ ਮੋਟੇ ਟੋਟੇ ਪਾ ਲਓ ਕਰਕੇ ਜਿਵੇਂ ਮਰਜੀੀ ਜਿਵੇਂ
ਨਹੀਂ ਕਛਾ ਹੀ ਪਾ ਦੇਣਾ ਜਿ ਤੁਸੀਂ ਬਈ
ਆਪਣੀ ਮਰਜ਼ੀ ਆਉਂਦੀ ਅਸੀਂ ਤਾਂ ਕੱਚਾ ਹੀ ਪਾ ਦਿੰਦੇ ਹਾਂ ਕਈ ਵਾਰ ਕਈ ਵਾਰ ਤਾਂ ਵ ਦਾ ਤੇ ਮਾੜਾ ਜਦੇ ਸੀ ਘਿਓ ਪਾ ਕੇ ਫਰਾਈ ਕਰਨਾ ਲਗੋ ਪਿੱਛੋਂ ਤੇ ਵਿੱਚ ਮਸਾਲੇ ਚ ਪਾ ਤਾ ਉਤੋਂ ਜਰਾ ਜ ਮਲਾਈ ਹੋਰ ਪਾ ਦੰਨਿਆ ਵਿੱਚ ਜੀ
ਇਹਜ ਤੇ ਬਹੁਤ ਵਧੀਆ ਬੰਦਾ ਤੇ ਬਾਜ਼ਾਰ ਹੋਟਲਾਂ ਲਈ ਫੇਲ ਕਰਦੇ ਹਾਂ ਇਹ ਤੇ ਸੁਣ ਕੇ ਇਨਾ ਮਜ਼ਾ ਆ ਗਿਆ ਤੇ ਜਦੋਂ ਬਣਾਵਾਂਗੇ ਜਾਂ ਖਾਵਾਂਗੇ ਤੇ ਕਿੰਨਾ ਮਜ਼ਾ ਆਏਗਾ ਹਾਂ ਹਾਂ ਹੋਰ ਭਾਜੀ ਠੀਕ ਨੇ ਬੱਚੇ ਸਭ ਠੀਕ ਠਾਕ
ਵਧੀਆ ਸਭ ਵਧੀਆ
ਅੱਛਾ
ਹੋਰ ਲਗਾਓ ਇੱਧਰ ਚੱਕਰ ਨਾ ਨਾ ਛੁੱਟੀਆਂ ਚ ਕਿੱਥੇ ਕੋਈ
ਸਾਲਾਂ ਬਾਅਦ ਤੁਸੀਂ ਯਾਦ ਕੀਤਾ ਇੰਨੇ ਖਰੇ ਕਿੰਨੇ ਸਾਲ ਹੋਏ ਤੇ ਹੁਣ ਤੁਸੀਂ ਕਹਿੰਦੇ ਹੋ
ਹਾਂਜੀ ਹਾਂਜੀ ਚਲੋ ਦੇਖਾਂਗੇ ਅਸੀਂ ਵੀ ਆਉਣਾ ਵੀ ਹੈ ਉੱਧਰ ਵੀ ਆਉਣਾ ਵੇ ਵਾਸੀ
ਅੱਛਾ ਕੋਈ ਨੀ ਜੇ ਤੁਸੀਂ ਆਏ ਤੇਥ ਦੂਰ ਆਨਾ ਕੋਲੋਂ ਨੀ ਜਾਣਾੁੰਦਾਗ ਕੇ ਮੈਂ ਤੁਹਾਡੇ ਕੋਲ ਸ਼ਾਹੀ ਪਨੀਰ ਫੇਰ ਉਦੋਂ ਹੀ ਬਣਵਾ ਲਾਂਗੇ
ਹਾਂ ਹਾਂ ਜ਼ਰੂਰ ਕਿਉਂ ਨਹੀਂ
ਤੇ ਹੋੜ ਕੇ ਫੇਿਰ ਮੈਂ ਵੀਨੀ ਮਿਹਨਤ ਕਰਾਂਗੇ ਤੁਸੀਂ ਆਓਗੇ ਤੁਹਾਨੂੰ ਹੀ ਕਹਿ ਦਵਗੇ ਤੇ ਹੋਰ ਕ਼ੀ ਹਾਂ ਤੁਸੀਂ ੱਥੇ ਸਾਡੇ
ਹਾਂ ਘਰ ਪਰਿਵਾਰ ਸਭ ਠੀਕ ਹੈ
ਹੋਰ ਸਭ ਠੀਕ ਠਾਕ ਵਧ ਧੀਆ ਬਸ ਸੋਣ ਦੀ ਤਿਆਰੀਆਂ ਚ ਸਭ ਹਾਂ ਟਾਈਮ ਹੋ ਗਿਆ ਨਾ ਜ਼ਿਆਦਾ ਥੋੜਾ ਤੇ ਉਹ ਫਰ ਟੈਮ ਨਾਲ ਸੋ ਜਾਓ ਹੁਣ ਵੀ ਜੇ
ਉਹੀਓ ਮੈਂ ਵੀ ਉਓਓ ਇਸ ਟਾਈਮ ਫੋਨ ਕੀਤਾ ਮੈਂ ਬਸ ਬੜੀਆ ਹਨਸੇ ਉਹ
ਚਲੋ ਚੰਗੀ ਗੱਲ ਹੈ ਤੁਸੀਂ ਯਾਦ ਕੀਤਾ ਹਾਂ ਚਲੋ ਠੀਕ ਹੈ ਠੀਕ
ਠੀਕ ਹੈ ਹਾਂਜੀ ਚਲੋ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਬਸ ਬੱਸ ਨਹੀਂ